ਹੈਲੋ
ਹੈਲੋ? ਹੈਲੋ? ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ। ਕਿਵੇਂ ਉਹ।
ਵਧੀਆ ਵਧੀਆ ਕੀ ਕਰਦੇ ਸੀ।
ਚਾਟ ਬਣਾਈਤੀ ਸੀ ਮੇਰੇ ਭਰਾ ਦੇ
ਅੱਛਾ ਛੁੱਟੀਆਂ ਦਾ ਕੰਮ ਕਰਕੇ ਹਟੇ ਸੀ। ਉਹ ਵੀ ਆਪ ਕਿਉਂ ਨੀ ਕਰਦੇ ਅੱਜ ਕੱਲ੍ਹ ਦੇ ਜਵਾਕ ਜਿਹੇ ਕੰਮ।
ਇਹ ਇਹਨਾਂ ਨੂੰ ਆਉਂਦਾ ਹੀ ਨੀ ਹੈਗਾ ਵਧੀਆ ਨ
ਵਿੱਚ ਸਾਡੇ ਗੁਆਂਢੀਆਂ ਦੇ ਜਵਾਕ ਜੇ ਵੀ ਹੈ ਉਹ ਵੀ ਆਜ ਕੋਈ ਭੈਣ ਤੋਂ ਕਰਾਇ ਜਾਂਦਾ' ਕੋਈ ਭਰਾ ਤੋਂ ਕਰਾਇ ਜਾਂਦਾ। ਕੱਲ੍ਹ ਨੂੰ ਮੈਂ ਮੁੰਡੇ ਨਾ ਮੁੰਡੇ ਸਕੂਲ ਲੱਕ ਨੇ ਹਾਂ। ਸਾਰੇ ਜਵਾਕ ਹੀ ਇਹੋ ਜੇ ਹੈਗੇ। ਇੱਕ ਉਹੀ ਕਰਵਾਈ ਜਾਂ ਰਹਿੰਦੇ ਵੀ ਤੂੰ ਕਰਦੇ'ਫਲਾਾਨੇ ਆ ਤੂੰ ਕਰਦੇ। ਜਕਾ ਜਵਾਕ ਨਾ ਅੱਜ ਕੱਲ੍ਹ ਤੇ ਨਿਕੰਮੇ ਹੋ ਗਏ ਸਾਰਾ ਕੰਮ ਹੀ ਤੇ ਭੈਣ ਭਾਈਆਂ ਤੋਂ ਕਰਾਉਂਦੇ ਹੈਗੇ। ਇੱਕ ਸਕੂਲ ਆਲੇ ਹੈਗੇ ਨਾ ਉਹ ਦੱਸ ਦਿੰਦੇ ਹੈਗੇ ਜੋ ਇਹਨਾ ਨੂੰ ਕੰਮ ਕਰਨ ਹੀ ਨੀ ਆਉਂਦਾ ਛੋਟਿਆਂ ਨੂੰ ਇਹਨਾ ਨੂੰ ਦੱਸਦੇ ਕਿਉਂ। ਹਮ।
ਜੇ ਪੰਜ ਸਬਜੈਕਟ
ਹਮ ਹਮ।
ਜਾਤ ਨਾ
ਹਮ
ਜੇ ਪੰਜ ਸਜੈਕਟ ਨੇ ਤਾਂ ਛੇ ਚਾਰ ਦੱਸੇ ਹੋਏ ਨੇ ਤੇ ਸਕਰੈਪ ਬੁੱਕਾਂ ਤੇ ਸਿਰਫ ਰੱਖੀਆ ਇਹਨਾ ਨੂੰ ਤੇ ਹੋਰ ਬੁੱਕ ਵਰਕ ਦੱਸ ਰੱਖਿਆ ਗਾ। ਤੇ ਰੀਡਿੰਗ ਵਾਲਾ ਦੱਸ ਰੱਖਿਆ ਰਾਈਟਿੰਗ ਵਾਲਾ ਦੱਸ ਰੱਖਿਆ ਮਤਲਬ ਵਿ ਜਵਾ ਕ ਵੀ ਕੀ-ਕੀ ਕਰਨ।
ਹਮ ਨੀ ਮੈਂ ਤਾ ਆਈ ਕਹਿਨਾ ਵੀ ਇਹਨੇ ਆਪ ਕੋਈ ਕੰਮ ਨੀ ਕਰਿਆ ਤੁਹਾਡੇ ਬ੍ਰਦਰ ਨੇ। ਕੀ ਨਾਮ ਆ ਉਹਦਾ ਤੁਹਾਡੇ ਬ੍ਰਦਰ ਦਾ।
ਮੇਰੇ ਬ੍ਰਦਰ ਦਾ ਨਾਮ ਹੈ ਸਾਹਿਨਾਸ।
ਅੱਛਾ ਉਹਨਾ ਨੇ ਆਪ ਕੋਈ ਕੰਮ ਨੀ ਕਰੇ ਸਕੂਲ ਦਾ ਉਹਦੇ ਦਾ।
ਉਹਨਾ ਨੇ ਰਿਟਰਨ ਕੰਮ ਤਾ ਕਰਿਆ ਸੀਗਾ।
ਅੱਛਾ। ਪਹਿਲਾ ਚਾਰਟ ਵਗੈਰਾ ਬਸ ਮਤਲਬ ਜਿਹੜੀ ਡਰਾਇੰਗ ਹੋਗੀ ਉਹ ਉੱਥੋਂ ਕਰਵਾਈ ਆ।
ਹਮ।
ਹਮ ਇਹ ਤੇ ਗੱਲਾ ਸਕੂਲਾ ਵਾਲੇ ਡਰਾਇੰਗ ਦੱਸ ਦਿੰਦੇ ਜਵਾਕਾ ਨੂੰ ਡਰਾਇੰਗ ਛ ਟੇ ਜਵਾਕਾਂ ਨੂੰ ਹੁਣ ਚੌਥੀ ਪੰਜਵੀਂ ਦੇ ਜਵਾਕਾਂ ਨੂੰ ਕਿੱਥੇ ਇੰਨੀ ਡਰਾਇੰਗ ਆਉਂਦੀ ਹੈਗੀ। ਉਹਨੂੰ ਡਰਾਇੰਗ ਰੱਖ ਦੇਗੇ ਬ ਵੱਡੇ-ਵੱਡੇ ਹਨਾ ਵੱਡੇ-ਵੱਡੇ ਚਾਰਟ ਦੱਸ ਜਾਣਗੇ ਵੱਡੇ-ਵੱਡੇ ਪ੍ਰੋਜੈਕਟ ਦੱਸ ਜਾਣਗੇ। ਅਸਾਈਨਮੈਂਟਸ ਦੱਸ ਦੇਣਗੇ ਉਹਨਾਂ ਨੂੰ ਠੀਕ ਹੈ ਉਹਨਾਂ ਨੂੰ ਉਹ ਚੀਜ਼ਾਂ ਇੰਨੀ ਨੋਲਜੀ ਨੀ ਹੁੰਦੀ ਨਾ ਇਹਨਾ ਨੂੰ ਪਤਾ ਹੁੰਦਾ ਵੀ ਇਹ ਚੀਜ਼ ਨੂੰ ਮਤਲਬ ਪ੍ਰੋਜੈਕਟ ਨੂੰ ਜਾ ਅਸਾਈਨਮੈਂਟ ਚਾਰਟ ਨੂੰ ਬਣਾਉਣ ਲਈ ਕਿੱਥੋਂ ਡਾਟਾ ਲੈਣਾ ਕਿੱਥੇ ਸਰਚ ਕਰਨਾ ਹੈਗਾ। ਉਹ ਫਿਰ ਵੱਡੇ ਭੈਣ ਭਰਾਵਾਂ ਦਿਮਾਗ ਖਾਈ ਜਾਂਦੇ ਰਹਿੰਦੇ ਹੈਗੇ।
ਹਾਂ ਆਈ ਕਰ ਦੇ ਹੈਗੇ।
ਕਰਨ ਵਾਲੇ ਨੂੰ ਏਜ ਅਕੋਰਡਿੰਗ ਜਾਂ ਮੰਨ ਲੋ ਜਾਂ ਨੋਲਜ ਅਕੋਰਡਿੰਗ ਕੰਮ ਦੱਸਿਆ ਜਾਵੇ ਨਾਲੇ ਤੇ ਬੱਚਾ ਆਪ ਕਰੇ, ਹੁਣ ਮੰਨ ਲਓ, ਏ ਬੱਚੇ ਕੋਈ ਵੀ ਆਪਦੇ ਭੈਣ ਭਰਾ ਈ ਕੋਈ ਭਰਾ ਤੋਂ, ਕੋਈ ਮਦਰ ਤੋਂ, ਕੋਈ ਫਾਦਰ ਤੋਂ, ਕੋਈ ਸਿਸਟਰ ਤੋਂ ਨਾ, ਕੋਈ ਆਂਢੀ ਗੁਆਂਢੀ ਜਿਥੋਂ ਤੁਸੀ ਮਰਜ਼ੀ ਲੈ ਲਓ ਕਰਵਾ ਕੇ ਲੈ ਜਾਂਦੇ ਆ ਨਾ, ਉਹਨਾਂ ਨੂੰ ਉਹ ਚੀਜ਼ ਨੋਲੇਜ ਹੀ ਨੀ ਜੇੜੀ ਚਿਰੋਂ ਪਾਸੇ ਗੁੱਡਾਂ ਦੀ ਮੈਂ ਕਿਹਾ ਇਕੱਲੀਆਂ ਗੁੱਡਾਂ ਦਿੱਤੇ ਤੇ ਕੀ ਪਤਾ, ਉਹਨਾਂ ਨੂੰ ਉਹਨਾਂ ਦਾ ਕੋਈ ਵੀ ਚੀਜ਼ ਬਾਰੇ ਡੱਕਾ ਨਹੀਂ ਹਗਾ।
ਹਾਂ, ਇਹ ਤਾਂ ਫੇਰ ਉਹ ਤਾਂ ਹੀ ਹੁੰਦਾ ਵੀ ਸਾਰੇ, ਸਾਰਿਆਂ ਦੇ ਮਤਲਬ ਜਿਹੜੇ ਹੁੰਦੇ ਹੈਗੇ ਵੱਡੇ ਭੈਣ ਭਰਾ ਹੁੰਦੇ ਆ, ਉਹਨਾਂ ਨੇ ਬਣਾਇ ਹੁੰਦਾ ਹੈਗਾ, ਹੁਣ ਟੀਚਰਾਂ ਨੂੰ ਕਿਹੜਾ ਪਤਾ ਨੀ ਹੁੰਨ ਵੀ, ਵੀ ਇਨਾ ਦੀ ਬੋਤ ਥੋੜੀ ਕਰਨਗੇ, ਨਾਲ ਤਾਂ ਰਿਟਰਨ ਕੰਮ ਕਰਨਗੇ, ਨਾਲੇ ਚਾਰਟ ਵਗੈਰਾ ਸਕਰੈਪ ਬੁੱਕ ਦੱਸ ਦਿੰਦੇ ਆ ਵੀ ਅਸਾਈਨਮੈਂਟ ਦੱਸ ਦਿੰਦੇ ਆ ਵੀ, ਜਵਾਕ ਵੀ ਕੀ ਫਿਰ ਕਰਨਗੇ ਫੇਰ।
ਨਹੀਂ ਉਹ ਤਾਂ ਗੱਲ ਹੈ ਮੈਂ ਉਹ ਵੀ ਗੱਲ ਕਹਿਣਾ ਵੀ ਉਹਨਾਂ ਹੁਣ ਦੱਸ ਦਿੰਦੇ ਆ, ਉਹ ਹੁਣ ਕਰਕੇ ਤਾਂ ਲੈ ਜਾਂਦੇ ਆ, ਚਲੋ ਡਰਦੇ ਮਾਰੇ। ਕੁੱਟਦੇ, ਕੁੱਟ ਤੋਂ ਡਰਦੇ ਮਾਰੇ, ਚਾਹੇ ਕਿਵੇ ਲਾ ਲੋ ਨਾ, ਚਾਹੇ ਕੋਈ ਵੀ ਫਰਯਾ ਨਾ ਮਿਲ ਜੇ, ਪੈਨਿਸ਼ਮੈਂਟ ਨਾ ਮਿਲ ਜੇ, ਕਿਵੇਂ ਰੋਹ ਡਰਦੇ ਕਿਵੇਂ ਨਾ ਕਿਵੇਂ ਕਰਦੇ ਲੈ ਜਾਂਦੇ ਆ ਕੰਮ।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
ਠੀਕ ਹੈ, ਪਰ ਉਹ ਕੰਮ ਤਾਂ ਉਹਨਾਂ ਨੇ ਕੋਈ ਬੈਨੀਫਿਟ ਤਾਂ ਹੈ ਨੀ ਉਹਨਾਂ ਨੇ ਕਰਵਾਇਆ ਤਾਂ ਕਿਸੇ ਤੋਂ ਉਹ ਚੀਜ਼ ਬਾਰੇ ਉਹਨਾਂ ਨੂੰ ਕੋਈ ਨੌਲੇਜ ਵੀ ਨੀ, ਮਨ ਲੋ ਕੋਈ ਚਾਰਟ ਬਣਾ ਅਗੇ ਲੈ ਗਏ ਸਕੂਲ 'ਚ ਲੈ ਗਏ ਟੀਚਰ ਨੇ ਕਹਿ ਜਾਂ, ਮੰਨ ਲਓ ਕੋਈ ਬਾਹਰੋਂ ਚੈਕਿੰਗ ਆ ਗਈ ਡਿਓ ਔਫ ਵਗੈਰਾ ਆ ਗਈਆਂ ਨਾ ਉਹਨਾਂ ਨੇ ਕਹਤਾ ਵੀ ਤੁਹਾਡੇ ਬੱਚੇ ਸੋ ਕਈ ਸਕੂਲਾਂ ਚ ਨਾ ਛੁੱਟੀਆਂ ਦੇ ਹੋਮ ਵਰਕ ਵੇਲੇ ਵੀ, ਫ਼ਸਟ ਡੇ ਸਕੂਲ ਹੈਗਾ ਜੀ ਡੀਓ ਜਾਂ ਚੈਕਿੰਗ ਆ ਜਾਂਦੀ ਹੈ ਨਾ। ਉਹ ਦੱਸਦੇ ਬੱਚੇ ਨੂੰ ਵੀ ਕੀ ਕੰਮ ਕਰਕੇ ਨਾ, ਉੱਥੇ ਬੱਚਾ ਕੀ ਦੱਸੂਗਾ। ਜੇ ਮੰਨ ਲੋ ਓਹਨੇ ਕੋਈ ਡਾਇਗਰਾਮ ਬਣਾ ਤੀ ਕਿਸੇ ਵੀ ਚੀਜ਼ ਦੀ, ਉਹਦੇ ਬਾਰੇ ਉਹਨੂੰ ਨੌਲੇਜ ਵੀ ਹੋਣੀ ਚਾਹੀਦੀ ਆ।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
ਠੀਕ ਹੈ ਵੀ ਕਿਵੇਂ ਵਰਕ ਕਰਦੀ ਆ, ਮੰਨ ਲਓ ਕੋਈ ਚੀਜ਼ ਦੀ ਬਣਾ ਕੇ ਲੈ ਗਯਾ ਕਾਹ ਮੰਨ ਲਓ ਬੰਦੇ ਦੇ ਸਰੀਰ ਦੀ ਬਣਾ ਕੇ ਲੈ ਗਿਆ। ਲੱਤ, ਬਾਂਹ, ਕੂਨੀਆਂ ਦੀ, ਉਹਨੂੰ ਪਤਾ ਹੋ ਕਿੰਨੇ ਅੰਗ ਹੈ ਕਿੰਨੇ ਐਂਕਲ ਤੱਕ ਮੁੜ ਸਕਦੀ ਹੈ, ਲੱਤ ਕਿੰਨੇ ਐਂਗਲ ਤੱਕ ਮੁੜ ਸਕਦੀ ਹੈ, ਉਹੁਣੂੰ ਸਾਰੀ ਚੀਜ਼ ਨੌਲੇਜ ਹੋਣੀ ਚਾਹਦੀ, ਗਰਦਨ ਕਿੰਨੇ ਐਂਗਲ ਤੱਕ ਮੋੜ ਸਕਦੇ ਆ, ਆਪਾ ਕਲੇ ਡਾਇਗ੍ਰਾਮ ਛਾਪ ਕੇ ਤੇ ਕੋਈੈ ਬੇਨੀਫਿਟ ਨਹੀਂ। ।
ਹਮ।
ਤਾਂ ਕਰਕੇ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
ਤਾਂਹੀ ਕਹਿੰਨੇ ਬੱਚਿਆਂ ਨੂੰ ਨੌਲੇਜ ਹੋਣੀ ਜ਼ਰੂਰੀ ਹੈਗੀ, ਬਿਨਾਂ ਨੌਲੇਜ ਮਤਲਬ ਇਹਨਾਂ ਨੂੰ ਕੰਮ ਕਰਾਏ ਦਾ ਕੋਈ ਫਾਇਦਾ ਈ ਨੀ ਹੈਗਾ।
ਉਹ ਤਾਂ ਫੇਰ ਐ ਹੁੰਦੇ, ਵੀ ਕਾਪੀਆਂ ਭਰ ਕੇ ਲੈ ਜਾਂਦੇ ਨੇ ਤੇ ਨੌਲੇਜ ਤਾਂ ਜੀਰੋ ਹੁੰਦੀ ਹੈ ਸਾਰਿਆਂ ਦੀ।
ਹੂੰ।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
ੳਹੀ ਤੇ ਗੱਲ ਐ।
ਹਾਂ, ਨਾ ਤਾਂ ਕਿਸੇ ਨੂੰ ਕੁਛ ਸਮਝ ਆਉਂਦਾ ਹੈਗਾ, ਬਸ ਆਪ ਵੱਡੇ ਭੈਣ-ਭਰਾ ਕਰਕੇ ਦੇ ਦਿੰਦੇ ਨੇ ਇਹ ਲਿਜਾ ਕੇ। ਟੀਚਰਾਂ ਨੇ ਮੁਹ
ਫੇਰ ਬੱਚੇ ਨੂੰ ਉਹੋ ਜਿਹੀ ਆਦਤ ਬਨ ਜਾਂਦੀ ਏ, ਫਿਰ ਆਪਾਂ ਕਹਿੰਦੇ ਆਪਣਾ ਬੱਚਾ ਵੱਡਾ ਹੋ ਕੇ ਕੋਈ ਪੇਪਰ ਨੀ ਕਰੇਕ ਕਰ ਸਕਿਆ, ਉਹ ਪੇਪਰ ਕਰੈਕ ਫੇਰ ਉਹਨੂੰ ਸ਼ੁਰੂ ਤੋਂ ਹੀ ਆਪਾਂ ਦੂਜਿਆਂ ਦੇ ਸਹਾਰੇ ਰਹਿਣ ਦੀ ਆਦਤ ਪਾ ਤੀ।
ਹਾਂ, । ਹਾਂ, ਜਿੰਨਾ ਬੱਚਾ ਵਿਆਊਗਾ ਵੀ ਸ਼ੁਰੂ ਤੋਂ ਕੰਮ ਖੁਦ ਨੂੰ ਕਰਾਉਗਾ। ਤੇ ਓਨਾ ਬੰਦਾ ਸੌਖਾ ਰਹਿੰਨਾ ਹੁੰਦਾ ਹੈਗਾ, ਜੇ ਆਪਾਂ ਕਿਸੇ ਦੇ ਸਹਾਰੇ ਛੱਡ ਦਿੰਦੇ ਹਾਂ ਫੇਰ ਆਪਾਂ ਅੱਗੇ ਵੀ ਅੱਗੇ ਆਪਣੀ ਸੋਚ ਉਵੇ ਬਣ ਜਾਂਦੀ ਆ। ਜਾ ਆਪਣਾ ਸਿਸਟਮ ਹਾ ਆਪਣਾ ਦਿਮਾਗ ਉਵੇਂ ਕੰਮ ਕਰਨ ਵਾਲਾ ਬਣ ਜਾਂਦਾ ਵੀ ਵਿ ਹਾਂ ਕਿਸੇ ਤੋਂ ਕਰਾਉਣਾ ਹੀ ਹੈਗਾ।
ਹੂੰ
ਹੂੰ,
ਸਹੀ ਹੈ।
ਵੀ ਫੇਰ ਆਪਾਂ ਆਪਨੀ ਸੋਚ ਪਾਉਂਦੇ ਵੀ ਅਸੀਂ ਕੀ ਕਰਨਾ ਗਾ। ਨਾ ਹੀ ਆਪਣਾ ਦਿਮਾਗ ਓਨਾ ਕੰਮ ਕਰਦਾ ਗਾ ਵੀ ਆਪਾ ਕਰ ਸ ਕੀ ਕੋਈ ਵੀ ਕੰਮ ਨੂੰ ਵੀ ਆਪਾ ਨੂੰ ਫੇਰ ਛੋਟੇ ਤੋਂ ਛੋਟਾ ਜਿਹੜਾ ਕੰਮ ਹੁੰਦਾ ਉਹ ਵੀ ਬਾਲਾ ਔਖਾ ਲੱਗਦਾ ਗਾ ਕਿਉਂਕਿ ਜੇ ਛੋਟੇ ਹੁੰਦੇ ਬੱਚੇ ਨੇ ਸ਼ੁਰੂ ਤੋ ਕੋਈ ਕੰਮ ਚਾਰਟ ਵਗੈਰਾ ਬਣਾਏ ਹੋਣਗੇ ਜਾਂ ਕੋਈ ਜਿਵੇਂ ਆਪਾ ਕਹਿਦੇ ਹਾ ਕੋਈ ਵੀ ਡਰਾਇੰਗ ਵਗੈਰਾ ਕੋਈ ਵੀ ਛੋਟੇ-ਛੋਟੇ ਕੰਪੀਟੀਸ਼ਨ ਹੁੰਦੇ ਨੇ ਜਿਹੜੇ ਸਕੂਲ ਲੈਵਲ ਦੇ ਉਹ ਕਰੇ ਹੋਣੇ ਉਹ ਕਰੈਕ ਕਰੇ ਹੋਣੇ। ਤਾਂ ਫੇਰ ਹੀ ਬੰਦਾ ਅ ਅੱਗੇ ਜਾਂਦਾ ਹੈਗਾ ਫੇਰ ਹੀ ਟੱਫ ਜਿਹੜੇ ਹੁੰਦੇ ਨੇ ਇਹਨਾਂ ਦੇ ਇਗਜ਼ਾਮ ਵਗੈਰਾ ਹੁੰਦੇ ਨੇ ਉਹ ਹੀ ਕਲੀਅਰ ਕਰ ਪਾਉਗਾ ਜਵਾਕ। ਵੀ ਜਦੋਂ ਸ਼ੁਰੂ ਤੋਂ ਹੀ ਬੰਦੇ ਦਾ ਉਵੇਂ ਬੇਸ ਬਣ ਗਿਆ ਕਮਜ਼ੋਰ ਰਹਿ ਗਿਆ ਜਾ ਕੋਈ ਬੇਸ ਤੇ ਫੇਰ ਉਹ ਮੇ ਦਾ ਬ ਬੱਚਾ ਬਣ ਜਾਂਦਾ ਫੇਰ ਉਹ ਟਫਸਟ ਇਗਜ਼ਾਮ ਦਾ ਕੀ ਕਲੀਅਰ ਕਰਨਾ ਕੋਈ ਸਿੰਪਲ ਜਾਂ। ਜਿਹੜਾ ਹੁੰਦਾ ਕੰਪ ਉਹੀ ਨ ਕਲੀਅਰ ਕਰ ਸਕਦਾ।
ਹੂੰ,
ਹਮ ਜਿਵੇਂ ਕੋਈ ਹੁਣ ਜਵਾਕ ਪ੍ਰਾਈਮਰੀ ਸਕੂਲ ਚ ਪੜ੍ਹਦਾ ਉਹਨੂੰ ਉਸ ਲੈਵਲ ਦੇ ਕੰਪੀਟੀਸ਼ਨ ਹੋਣ ਤਾ ਸਾਰਿਆ ਚ ਪਾਰਟੀ ਵੇਟ ਕਰਨਾ ਜਰੂਰੀ ਹੈਗਾ ਵੀ ਚਾਹੇ ਬੰਦਾ ਫੇਲ ਹੀ ਹੋ ਜਾੇ ਇੱਕ ਦੋ ਵਾਰੀ। ਫੇਰ ਬੰਦਾ ਸੈਕੰਡਰੀ ਲੈਵਲ ਤੇ ਜਾਂਦਾ ਗਾ ਫੇਰ। ਹਾਂ ਫੇਰ ਕੋਾਲਜ ਵਗੈਰਾ ਜਾਂਦਾ ਫੇਰ ਹੀ ਬੰਦਾ ਸਾਰਾ ਕੁਛ ਕਲੀਅਰ ਕਰ ਪਾਊਗਾ ਜੇ। ਉਹਦਾ ਬੇਸ ਵਧੀਆ ਹੋਊਗਾ।
ਸਿੰਘ ਦਾ ਬੇਸ ਮਜ਼ਬੂਤ ਹੋਊਗਾ ਅੱਗੇ ਜਾ ਕੋਈ ਸਰਕਾਰੀ ਨੌਕਰੀ ਕੋਲੀਅਰ ਕਰ ਸਕਦਾ। ਜ ਸਟਾਰਟਿੰਗ ਚ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਲੱਗ ਜਾਂ ਸਹਾਰੇ। ਨਾਗਾ ਫਿਰ ਉਹ ਅੱਡੀ ਦਾ ਕੀ ਕਰੂਗਾ।
ਹਾਂ,
ਤਾਂ ਕਰਕੇ ਆਪਾਂ ਇਹ ਟੀਚਰ। ਕੰਮ ਗਲਤ ਦੱਸਦੇ ਚਲੋ ਟੀਚਰ ਸਹੀ ਦੱਸਦੇ ਆ ਪਰ ਉਹ ਨੂੰ ਬੱਚੇ ਦੀ ਉਦੋਂ ਤੱਕ ਦੱਸਣਾ ਚਾਹੀਦਾ ਹੈਗਾ। ਮੰਨ ਲਓ ਨੌਲਜ ਅਕੋਰਡਿੰਗ ਕੰਮ ਦੱਸਣਾ ਚਾਹੀਦਾ ਵੀ ਜਿਸ ਹਿਸ ਨੌਲਜ ਜਾ ਉਹਨਾ ਕੰਮ। ਦੱਸਣਾ ਜਵਾਕ ਨੂੰ ਸਕੂਲ ਚ ਇੰਨਾ ਪਤਾ ਨੀ ਹੁੰਦਾ ਕੰਮ ਵਾਲਾ ਦੱਸਣਦੇ ਆ ਉਹ ਵਿਚਾਰਾ ਘਰੇ ਆ ਕੇ ਕਿਤੇ ਕਿਹਦੀਆਂ ਮਿਹਨਤਾਂ ਕਰਦਾ ਕਿਤੇ ਕਿ ਮ ਕੰਮ ਕਰ ਦਉ ਮੇਰਾ
ਤਾਂ ਇਹ ਕਹਿਣੇ ਵੀ ਉਹ ਮੰਨ ਲਓ ਬੰਦੇ ਨਾ ਨਲ ਜ ਅਕੋਡਿੰਗ ਕ ਹੁਣ ਕਈ ਸਕੂਲਸ ਨੇ ਦੀ ਆ ਉਹ ਕੰਮ ਜ਼ਿਆਦਾ ਦੱਸ। ਦੇ ਹੈਗੇ ਬੱਚੇ ਨੂੰ ਉਸ ਲੈਵਲ ਤੱਕ ਪਧਾਉਂਦਾ ਨੀ ਹੁੰਦਾ ਫੇਰ ਉਹਨੂੰ ਨਾ ਹੀ। ਮਲਬ ਇਨੀ ਚਦ ਸਕੂਲ ਚ ਸਟਾਰਟਿੰਗ ਚ ਪੜ੍ਹਾਈ ਉਸ ਲੈਵਲ ਤੱਕ ਦਾ ਜਾਵੇ ਹਨਾ ਇਹ ਚੀਜ਼ ਹੁੰ ਕਈ ਸਕੂਲ ਨੇ ਉਹ ਸਟਾਰਟਿੰਗ ਚ ਹੀ ਮੰਨ ਲਓ। ਦਸਵੀਂ ' ਵੀ ਪਲੱਸ ਟੂ ਦਾ ਸਲੇਸਲਾ ਆਉਂਦੇ ਆ ਨੌਵੀਂ ' ਪਲੱਸਸ ਟੂ ਦਸਵੀਂ ਦਾ ਸਲੇਸਲਾ ਆਉਂਦੇ ਵੀ ਦਸਵੀਂ ਵੀ ਇਹਨੂੰ ਡਬਲ ਹੋਜੂਗਾ ਗਿਆਰਵੀਂ ਤੇ ਬਾਰਵੀਂ ਦਾ ਥੋੜੇ ਸਲਾਹ ਆਉਂਦੇ ਹੈਗੇੇ ਸਕੂਲ ਕਰਦੇ ਨੇ। ਦੋਨੂੰ ਮੰਨ ਲਓ ਇੰਨੀ ਉਹ ਚੀਜ਼ ਨੂੰ ਪ੍ਰਪੇਅਰ ਕੀਤਾ ਜਾਂਦਾ ਉਸ ਚੀਜ਼। ਤਿਆਰ ਕੀਤਾ ਜਾਂਦਾ ਬੱਚੇ ਨੂੰ ਆਉਣ ਵਾਲੇ ਸਮੇਂ ਲਈ ਜਾਂ ਤਾਂ ਉਹ ਚੀਜ਼ ਹੋਵੇ ਮਤਲਬ ਆਪਾਂ। ਪਹਿਲੇ ਸਟਾਰਟਿੰਗ ਚ ਆਪਾਂਗਲਾਂ ਏ ਬੀ ਸੀ ਚ ਹੀ ਨਿਕਲਦੇ ਹ ਕਲਰਸ ਨੇੇਮ। ਨਿਕਲਦੇ ਤੇ ਦੁਆ ਆਪਾਂ ਜੇ ਕੀ ਵੀ ਹੋ ਜਾਂਦਾ ਹੋ ਜਾਂਦਾ। ਵੀ ਕਲਰਸ ਨੇੇਮ ਵਗੈਰਾ ਜੋ ਬੱਚਾ ਸਿੱਖ ਗਿਆ ਉਹਨੂੰ ਚੀਜ਼ ਨੂੰ ਛੱਡ ਕੇ ਜਿਸ ਤਰ੍ਹਾ ਦੀ ਉਹਦੀ ਨਾ ਉਲ ਜਾ ਉਸ ਹਿਸਾਬ ਨਾਲ ਤਾਂ ਬੁੱਕਾਂ ਚੇਂਜ ਕਰਨੀਆਂ ਚਾਹੀਦੀਆਂ ਹੈਗੀਆਂ ਮੰਨ ਲਓ ਕਲਾਸ ਚ ਗਰੂਪ ਗਰੁਪ ਬਣਾਏ ਹੋਣ ਵੀ ਦਸ ਦਸ ਬੱਚਿਆਂ ਦੇ ਗਰੁਪ ਫੇਰ ਦਸ ਬੱਚਿਆਂ ਦੇ ਗਰੁੱਪ ਚ ਮੰਨ ਲਓ ਇੱਕ ਬੱਚਾ ਮੈਥ ਚ ਹੋਸ਼ਿਆਰ ਦੂਸਰਾ ਇੰਗਲਿਸ਼ ਚ ਹੋਸ਼ਿਆਰ ਏ ਅਲੱਗ ਬੈਚ ਬਣਾ ਕੇ ਉਹਨਾਂ ਨੂੰ ਅੱਗੇ ਉਹਨਾ ਦੀ ਬੁੱਕਸ ਚੇਂਜ ਕਰਕੇ ਉਹਨ ਨੂੰ ਅਗਲੇ ਸਟੈਪ ਲਈ ਤੋਰਿਆ ਜਾਵੇ। ਉਹ ਸਾਰੇ ਹੋਮ ਆ ਲੋਕ ਬੱਚੇ ਇਕ ਬੱਚੇ ਕਲਾਸ ਚ ਵੀਕ ਵੀ ਹੁੰਦੇ ਏ, ਬੱਚੇ ਹੁਸ਼ਿਆਰ ਵੀ ਹੁੰਦੇ ਏ, ਆਪਾਂ ਸਾਰੇ ਉਸ ਹਿਸਾਬ ਨਾਲ ਚੱਲ ਦੇ ਹੈਗੇ।
ਹਮ
ਇਹ ਚੀਜ਼ਾਂ ਹੈ ਹੀ ਏ, ਮੰਨ ਲਓ ਫਿਰ ਤਾਂ ਬੱਚੇ ਨੂੰ ਨੌਲੇਜ ਹੀ ਉਸ ਹਿਸਾਬ ਦੀ ਹੋਵੇ। ਤੇ ਮੰਨ ਲੋ ਇੱਕ ਕਲਾਸ ਦਾ ਅਡਵਾਂਸ ਮੰਨ ਲਓ ਕਲਾਸ ਉ ਪਿਛਲੀ ਚ ਪੜ੍ਹਾਇਆ ਉਹਨੂੰ ਅਡਵਾਂਸ ਜਾ ਰਿਹਾ ਤਾਂ ਉਹ ਬੱਚਾ ਆਟੋਮੈਟਿਕਲੀ ਸਾਰਿਆਂ ਨੂੰ ਅੱਗੇ ਹੋਊਗਾ, ਉਹਦੇ ਪਰਸੈਂਟੇਜ ਵੀ ਵਦ ਣਗੇ ਉਹਨੂੰ ਨੌਲੇਜ ਵੀ ਜ਼ਿਆਦਾ ਹੋਊਗੀ, ਉਦੋਂ ਸਮਝੂਗਾ ਵੀ ਜ਼ਿਆਦਾ ਉਹ ਆਉਣ ਵਾਲ ਸਮੇ ਚ ਤਰੱਕੀ ਵੀ ਕਰੂਗਾ।
ਹੂੰ
ਹੁਣ ਜੇ ਬੱਚਿਆਂ ਨੂੰ ਕੋਛ ਸਿਖਾਈ ਨੀ ਜਾਂਦਾ, ਮੰਨ ਲਓ ਉਹਦੇ ਵਿੱਚ ਹੁਣ ਬੱਚਾ ਕਰੇ ਵੀ ਕੀ
ਹਾਂ, ਤੇ ਅੱਜ ਕੱਲ ਐਵੇਂ
ਝਾੜੂ ਚੱਕੇ ਵਾਲੇ ਹੈਗੇ ਖੇਡਣ ਦਾ ਜ਼ਿਆਦਾ ਰਹਿੰਦਾ ਹੈਗਾ ਪੜ੍ਹਨ ਦਾ ਘਟ। ਰਹਿੰਦਾ ਸ਼ਰਾਰਤਾਂ ਚ ਵੱਧ ਧਿਆਨ ਏ, ਕਿਉਂਕਿ ਫੋਨ ਹਰੇਕ ਦੇ ਘਰੇ ਹੈਗੇ ਇਕ। ਏਨੂ ਏ ਹੁੰਦਾ ਮੈਂ ਫੋਨ ਹੀ ਦੇਖੀ ਜਾਵਾਂ, ਮੈਂ ਫੋਨ ਹੀ ਦੇਖੀ ਜਾਵਾਂ। ਕੱਲ ਇੱਕ ਫੈਮਿਲੀ ਬਾਹਰ ਗਈ ਦੀ ਤੇ ਬੱਚੇ ਪੀ ਦੇ ਬੱਚੇ ਨੇ ਫੋਨ ਚੁੱਕਿਆ ਨਹੀ।
ਹੂੰ
ਏ ਸੀ ਆ ਸਾਰੇ ਕਿਤੇ, ਅਜ ਕਲ ਤਾਂ ਸਾਰੇ ਕਿਤੇ ਹੂੰ।
ਸਾਰੇ ਪਾਸੇ ਇਹੀ ਹਾਲ ਨੇ। ਵੀਰੇ ਅੱਜ ਕੱਲ ਦਾ ਯੂਥ ਬਸ ਯੂਥ ਕੀ ਬੱਚੇ ਕੀ ਸਾਰੇ ਇੱਕੋ ਜਿਹੇ ਨੇ। ਵੀ ਸਾਰੇਆ ਤੋਂ ਬਸ ਇਕੱਲਾ ਫੋਨ ਹੀ ਸੰਭਲਦਾ।
ਪੜਾਈ ਪੂਰੀ ਕਰ ਲਈ ਫਿਰ ਜੋਬ ਪ੍ਰਾਈਵੇਟ ਤੇ ਸਰਕਾਰੀ ਦੇ ਉਹ ਵੱਖ ਗੱਲ ਆ ਨਾ, ਚਲੋ ਉਹਨ ਇਹ ਲਾਈਫ ਚ ਸੈਟ। ਟ ਹੋ ਗਿਆ ਹੁਣ ਜਿਹੜੇ ਬੱਚਿਆ ਨੇ ਆਪਦੀ ਲਾਈਫ ਸੈਟ ਕਰਨੀ ਹੈਗੀ। ਉਹਦਾ ਮੰਨ ਲਓ ਧਿਆਨ ਦੇਣਾ ਚਾਹੀਦਾ ਵਧਣਾ ਪੇਪਰਾਂ ਵਲ। ਸਹੀ ਗੱਲ ਆ, ਉਹ ਵੀ ਫੋਨ ਚੋ ਨਹੀ ਨਿਕਲਦਾ।
ਹੂੰ
ਕਰਤਾ ਕੰਪਲੀਟ ਤੁਸੀਂ ਐਦੇ ਬਰਾਦਰ ਦੇ ਸਾਰੇ ਚਾਰਟ ਵਗੈਰਾ।
ਨਹੀਂ ਨਹੀਂ ਅੱਧੇ ਤਾਂ ਪਏ ਆ ਹਜੇ ਤੇ ਹਾਂ। ਅੱਧੇ ਰਹਿ ਗਏ ਹੈਗੇ।
ਠੀਕ ਹੈ ਵੀਰੇ ਫ਼ਿਰ ਤੁਸੀਂ ਕਰ ਲਓ ਉਹਨਾਂ ਦਾ ਕੰਮ ਕਰ ਦਿਓ ਕੱਲ੍ਹ ਨੂੰ ਸਕੂਲ ਲੱਗਣੇ ਏ।
ਠੀਕ